ਹੈਲੋ, ਸਤਿ ਸ਼੍ਰੀ ਅਕਾਲ। । ਹਾਂਜੀ ਬੋਲੀਏ, ਹਾਂ ਸਭ ਵਧੀਆ-ਵਧ ।
ਘਰ ਸਭ ਠੀਕ?
ਹਾਂ ਸਭ ਵਧੀਆ।
ਨਾਸ਼ਤਾ ਵਾਸ ਤਾ ਹੋ ਗਿਆ।
ਤਾ ਬਸ ਤਾ ਹੋ ਤਾਂ ਗਿਆ ਸੀ ਬਟ ਹੁਨ ਲੰਚ ਦੀ ਤਿਆਰੀ ਏ।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
ਹੂੰ, ਹੂੰ, ਹੋਰ, ਸੁਨਾਓ। ਕੀ-ਕੀ ਕਰਦੇ ਹੋ ਤੁਸੀਂ ਲਾਈਫ ਦੇ ਵਿੱਚ?
ਲਾਈ ਬਸ ਸਟੱਡੀ ਕੰਪਲੀਟ ਹੋਗੀ ਐਹ ਥੋੜ੍ਹਾ ਜਿਨ੍ਹਾਂ ਐਜ਼ ਆ ਮੇਕਅੱਪ ਆਰਟਿਸਟ ਆਂ, ਥੋੜਾ ਕ੍ਰੀਏਟਰ, ਕੋਟੈਂਟ ਕ੍ਰੀਏਟ ਕਰਦੀ ਆਂ।
ਅੱਛਾ, ਕਿਹੜਾ ਮਤਲਬ ਕਿਸ ਟਾਈਪ ਦੇ ਵਿੱਚ ਕੰਨਟੈਂਟ ਹੈ ਤੁਹਾਡਾ?
ਮੇਰਾ ਕੋਂਟੈਨਟ ਲਾਈਕ ਮੈਂ ਕੋਲੇਬੋਰੇਸ਼ਨ ਰੀਲ ਹਾਂ ਮ ਦਾ ਵੀ ਕੋਲੈਬੋੇਸ਼ਨ ਰੀਲਸ ਦਾ ਵੀ,
ਇਹ, ਇਹ ਕਲੈਬ ਲੋਕ ਕਰਦੇ ਨੇ ਮੇਕਅਪ ਜਿੱਦਾਂ ਕੋਈ ਸੁਰਖੀ ਦੀ ਕਰ ਰਿਹਾ ਕੋਈ ਬਿੰਦ ਦੀ ਕਰ ਰਿਹਾ ਕੋਈ ਫੇਸ ਵਿਸ਼ਵਾਸ। ਕੋਈ ਸਕਰਫ ਕੋਈ ਮਚਾਈ ਮਇਚਰਾਈਜ਼ਰ ਬਣੀ ਕੀ ਕਹਿੰਦੇਦਾਂ ਕਹਿੰਦੇ ਤੇ ਇਹਨਾਂ ਦਾ ਟੈਪ ਕਰਦੇ ਹਨ ਤੇ ਇਹਨਾਂ ਨੂੰ ਕੋਈ ਬੈਨੀਫਿਟ ਹੁੰਦਾ ਹੈ। ਜਾਂ ਮੈਨੂੰ ਫ੍ਰਰੀ ਪ੍ਰੋਡਕਟ ਯੂਜ ਕਰਨ ਨੂੰ ਮਿਲਦਾ ਲਦੀ ਪੈਸਾ ਮਿਲਦਾ-
ਕਟ ਜੋ ਬਾਰਟਰ ਹੁੰਦੇ ਮਤਲਬ ਜਿਨਾ ਸਿਰਫ ਸਾਨੂੰ ਪ੍ਰੋਡਕਟ ਮਿਲੇਗਾ ਕੁਛ ਐਸਾ ਹੁੰ ਜੋ ਪੇਡ ਹੁੰਦੇ ਮਤਲਬ ਸਾਨੂੰ ਹਾਂ ਵੀਡੀਓ ਬਣਾਉਣੀ ਹੈ। ਔਰ ਕੁਛ ਐ ਹੁੰਦੇ ਨੇ ਜੋ ਮਤਲਬ ਪੇੜ ਕਰਦੇ ਮਤਲਬ ਹੈ ਤੁਸੀਂ ਖੀ ਵੀਡੀਓ ਬਣਾਉਣੀ ਆੁੰਦੀ ਉਹਦੀ।
ਅੱਛਾ ਤਾਂ ਪੈਸੇ ਅਸੀਂ ਵਿਡ ਡ੍ਰ ਨਹੀਂੀ ਕਰਾ ਸਕਦੇ
ਪੈਸੇ ਨਹੀਂ ਉਹ ਰੀਅਲ ਪੈਸੇ ਦਿੰਦੇ ਨਾ ਲ ਇਸ ਅਸੀਂ ਡੀਲ ਕੀਤੀ ਹੈ ਕਿ ਅਸੀਂ ਅੱਠ ਸੌ ਰੁਪਆ ਲਵਾਂਗੇ ਤਾਂ ਅਸੀਂ ਇੱਕ ਰੀਲ ਦੇਵਾਂਗੇ ਤੁਹਾਨੂੰ।
ਹਾਂ।
ਤੇ ਮੈਨੂੰ ਅੱਠ ਸੌ ਰੁਪਏ ਦੇਣਗੇ ਨਾਲੋ ਪ੍ਰੋਡਕਟ ਦੇਣਗੇ ਆਪਣਾ ਫਿਰ ਮੈਂ ਉਹਨੂੰ ਇੱਕ ਰੀਲ ਦੇਵਾਂਗੀ ਬਣਾ ਕੇ ਤੀਹ ਸੈਕਿੰਡ ਦੀ।
ਓ ਤੇ ਠੀਕ ਹੈ ਇਹ ਤੇ ਅਰਨਿੰਗ ਬਹੁਤ ਅੱਛੀ ਹੈ ਮੈਨੂੰ ਨਾ ਸੁਣਨ ਨੂੰ ਮਿਲਿਆ ਸੀ ਕਹਿੰਦੇ ਸੀ ਨਾ ਇਏਦਾਂ ਗੁਲਾਬ ਗਲੂਬ ਕਰੋ ਤੇ ਉਹਦੇ ਨਾਲ ਅੱਛਾ ਅਮਾਡ ਤੁਹਾਨੂੰ ਕੰਪਨੀ ਪੇ ਕਰਦੀ ਹੈ ਤੁਹਾਨੂੰ ਸਿਰ ਇੱਕ ਵੀਡੀਓ ਬਣਾਉਣੀ ਪੈਂਦੀ ਹੈ। ਉਹ ਕਈ ਵਾਰੀ ਸਕ੍ਰਿਪਟ ਦੱਸ ਦਿੰਦੇ ਨੇ ਕਿ ਇਸ ਟਾਈਪ ਵਿੱਚ
ਹਾਂ, ਹਾਂ ਸਕ੍ਰਿਪਟ ਦਿੰਦੇ ਨੇ ਕਈ ਤੁਹਾਨੂੰ ਸਕ੍ਰਿਪਟ ਖੁਦ ਬਣਾਣੀ ਪੈਂਦੀ ਹੈ ਔਰ। ਅ ਸਰ ਜੇ ਅੱਛੇ ਫੋਲੋਵਰ ਹੋਣਗੇ ਜਿੰਨੀ ਅੱਛੇ ਅਕਾਊਂਟ ਰੀਚ ਹੋਏਗੀ। ਕਿਤਨਾ ਬੈਨੀਫਿਟ ਹੁੰਦਾ ਉਹਦਾ ਅਗਰ ਤੁਹਾਡਾ ਫੋਲੋਵਰਸ ਘੱਟ ਆ
ਪਰ ਮੈਂ ਸੋਚਿਆ ਹਾਂ ਮੈਂ ਕਿਹਾ ਇਹ ਤਾਂ ਠੀਕ ਹੈ ਬਾਕੀ ਜਿਹੜੇ ਦੂਜੇ ਮਿਊਜਿਕ ਦੇ ਲੋਕੀ ਬਣਾਉਂਦੇ ਨੇ ਐਵੇਂ ਸ਼ੋਸ਼ਾਾਬਾਜ਼ੀ ਕਰਦੇ ਨੇ ਉਹ
ਉਹ ਤੇ ਓਦਾਂ ਹੀ ਹੈ, ਉਹਦਾ ਤਾਂ ਕੁਛ ਫਾਇਦਾ ਨੀ ਹੈ ਨਾ ਉਹ ਤਾਂ ਕੁਛ ਫਾਇਦਾ ਹੀ ਨਹੀਂ।
ਉਹ ਇਦ ਲੋਕਾਂ ਨੂੰ ਆਪਣਾ ਜੂਸ ਕੱਢ ਕੇ ਦੱਸੋ, ਹੂੰ ਜਿਹੜੇ ਲੋਕੀ ਵਲੋਗਸ ਬਨਾਉਦੇ ਨਾ। ਦੇਖੋ, ਜੇ ਬਲੋਗ ਤੁਸੀਂ ਬਣਾਉਣੇ ਬਲੋਗ। ਬਨਾਉਣਾ ਗਲਤ ਨੀ ਹੈ, ਉਹ ਬਲੋਕਸ ਹੈ ਇੱਕ ਇੱਕ ਲੋਕਾਂ ਨੂੰ ਇੱਕ ਅੱਛੀ ਸਿਹਤ ਪਹਚਾਣਨੀ ਲੋਗੀ। ਕਮੀ ਚ, ਅੱਛੇ ਪ੍ਰੋਡੇਕਟ ਪਹੁੰਚਾਨਾ ਇੱਕ ਅੱਛਾ ਅੱਛੀ ਸਰਵਿਸ ਪਹੁੰਚਾਨਾ ਬਲੋਕ, ਮਤਲਬ ਇਹ ਹੁੰਦਾ ਠੀਕ ਹੈ ਨਾ ਕੋਈ ਨਾਲ ਜਾਓ ਲੋਕੀ ਭੈਣ ਚ ਸਵੇਰੇ ਉੱਠਦੇ ਭੈਣ ਚ ਮੂੰਹ ਨੀ ਧੋਤੇ ਹੁੰਦਾ ਤੇ ਵੀਡੀਓ ਕੈਮਰਾ ਔਨ ਕਰਦੇ ਹੈ ਯੇ ਕਰ ਰਹੇ ਹਮਾਰਾ ਕੁੱਤਾ ਯੇ ਕਰ ਰਿਹਾ। ਰਾਹ ਸੁਣਦੇ ਹਾਂ ਤਾਂ ਚਲਾਦੇ ਰਹਿੰਦੇ ਉਹ ਚੀਜ਼ ਬਸ ਮੈਨੂੰ ਚੰਗੀ ਲੱਗਦੀ।
ਬਲੋਕਸ ਬਲੋਗਸ ਨਾ ਮਿਨੀ ਬਲੋਗ ਹੁੰਦਾ ਸੀ ਕਿਤੇ ਜਾ ਰਿਹਾ। ਜ ਮੈਂ ਅਰ ਕਿ ਜਾ ਰਹੀ ਹਾਂ ਤੇ ਮੈਂ ਰੈਡੀਓ ਰਿਕਾਰਡ ਕਰਾਂਗੀ, ਜਿਸ ਗੈਟ ਰੈਡੀ ਵਿਦ ਮੀ ਉਸ ਤੋਂ ਬਾਅਦ ਮੈਂ ਰਿਕਾਰਡ ਕਰਾਂਗੀ ਮੈਂ ਜਾ ਰਹੀ ਹਾਂ ਕਿ ਮੈਂ ਇੱਥੇ ਜਾ ਰਹੀਆਂ ਗਾਈਸ ਇਸ ਤੇ ਮੈਂ ਦੇਖੋ ਹੈ, ਇੱਧਰ ਹੈ ਐਸਾ ਮਾਹੌਲ ਐ। ਇਧਰ ਦਾ ਐਸਾ ਟੈਵਲ ਬਲੋਗਿੰਗ ਅਲੱਗ ਅਲੱਗ ਬਲੋਗਰ ਹੁੰ ਹੁੰਦੇ ਨੇ ਨਾ,
ਹੂੰ, ਟਰੈਵਲਿੰਗ ਦਾ ਅੱਛਾ ਹੁੰਦਾ ਚਲੋ। ਲੋਕਾਂ ਨੂੰ ਨ ਨ ਜਗ੍ਹਾ ਦਾ ਪਤਾ ਲਗਦਾ ਨ ਨ ਨ ਬੀਚ ਦਾ ਪਤਾ
ਹਾਂ,
ਜਿਹੜੇ ਇੰਡੀਆ ਚ ਮੈਂ ਦੇਖੇ ਨਾ ਮੈਕਸੀਮ ਏਟੀ ਪਰਸੈਂਟ ਬਲੋਗਸ ਬੜੀ ਗੱਲ ਤਾ,
ਉਹ ਤੇ ਏਦਾਂ ਹੀ ਬਣਾ ਲੈਂਦਾ ਮਤਲਬ। ਠੀਕ ਦੇਖੋ ਹੁਣ ਐਸਾ ਹੈ, ਨਾ ਅਗਰ ਤੁਹਾਨੂੰ ਅਗਰ ਕੋਈ ਚੀਜ਼ ਬੰਦਾ ਗਲਤ ਕਰਦਾ ਵੈ ਨਾ ਉਹਨੂੰ ਪਤਾ ਮੈਂ ਗਲਤ ਕਰਨਾ ਪਿਆ ਉਹਨੂੰ, ਜਾਣ ਬੂਝ ਕੇ ਅਪਲੋਡ ਕਰਦਾ। ਕਿ ਲੋਕ ਉਹਨੂੰ ਕਮੈਂਟ ਕਰਨ
ਹੂੰ ਉਹ ਤਾਂ ਕੀ ਬੈਨੀਫਿਟ ਆਪਣੀ ਅਮੀਰੀ
ਕਿ ਉਹਦੀ ਰੀਝ ਉੱਠੇ ਨਾ ਨਹੀਂ ਐਸਾ ਨਹੀਂ ਹੁੰਦਾ ਨਾ ਮਤਲਬ ਅਸੀਂ ਸੋਚਾਂ ਇਹ ਇਮੇਜ ਖਰਾਬ ਹੋ ਰਹੀ ਏ, ਅਸੀਂ ਲੋਕ ਇਹ ਸੋਚੋ ਸਾਡੀ ਇਮੇਜ ਖਰਾਬ ਹੋਏਗੀ। ਕੀ। ਲੇਕਿਨ ਉਹਦੇ ਵਾਸਤੇ ਪਲੱਸ ਪੁਆਇੰਟ ਹੈ ਨਾ। ਉਦੋਂ ਲੋਕ ਕਮੈਂਟ ਕਰਨ ਗੇ ਕਮੈਂਟ ਨਾਲ ਰੀਚ ਵੱਧਦੀ ਹੈ ਅਕਾਊਂਟ ਦੀ।
ਤਾਂ ਕੀ ਕਰਨਾ ਲੋਕੀ ਪਿੱਛੇ ਗੱਲਾਂ ਕਰਦੇ, ਕਮੈਂਟ ਇੰਨੀ-ਇੰਨੀ ਗੰਦੀਆਂ ਗੱਲਾਂ ਸੁੱਟਦੇ।
ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਬਿਕੋਜ ਕਿਉਂਕਿ ਉਹ ਨੂੰ ਉਹਨਾਂ ਨੂੰ ਪੈਸੇ ਮਿਲਦੇ ਨੇ ਰੀਚ ਵਧ ਧੀ ਏ ਤੁਹਾਡਾ ਜੇ ਤੁਹਾਡਾ ਅਕਾਊਟ ਯੂਟਿਬ ਮੋਰਟਾਜ਼ ਹੋ ਚੁਕ ਕਿ ਤੁਹਾਨੂੰ ਪੈਸੇ ਅਰਨਿੰਗ ਆਣੀ ਸਟਾਰਟ ਹੋ ਜਾਏਗੀ ਔਰ ਐਸ਼ੀ ਇਤਨੀ ਅਰਨਿੰਗ ਆਏਗੀ ਦੂਸਰਾ ਕੋਈ ਕੰਮ ਕਰਨਾ ਨਾ ਪਵੇ
ਹਾਂ ਉਹ ਤਾਂ ਹੈ ਬਟ ਚਲੋ ਨੀ ਅੱਛੇ-ਅੱਛੇ ਇੰਡੀਆ ਚ ਬਹੁਤ ਛੇ-ਛੇ ਪ
ਥੀਏਟਰ ਆ ਕਾਫੀ ਅੱਛੇ- ਅੱਛੇ ਨੇ ਬਹੁਤ ਸਾਰੇ ਥੀਏਟਰ ਨੇ ਇੰਡੀਆ ਚ ਜਿਹਨਾਂ ਨੇ ਦੇਖਿਆ ਅਸੀਂ ਸਟਾਰਟ ਕੀਤਾ ਹੈ।
ਅੱਜ ਕੱਲ ਮੈਂ ਦੇਖਿਆ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਤੇ ਉਹਦਾ ਅਹ ਜਨਮ ਹੁੰਦਾ ਕੱਲ ਉਹਦਾ ਇੰਸਟਾਗ੍ਰਾਮ ਆਈ ਡੀ ਬਣੀ ਹੁੰਦੀ, ਉਹਦੇ ਨਾਂ ਤੋਂ
ਹਾਂ ਯੂਟਿਊਬ ਬਣ ਜਾਂਦਾ ਏ ਹਾਂ ਔਰ ਜਦ ਤੱਕ ਉਹ ਗਰੋ ਜਦ ਤੱਕ ਉਹ ਵੱਡਾ ਹੁੰਦਾ ਦਸ ਸਾਲ ਦਾ ਹੁੰਦਾ ਪੰਦਰਾਂ ਸਾਲ ਦਾ ਹੁੰਦਾ ਤੱਦ ਤੱਕ ਉਦੀ ਅਰਨਿੰਗ ਆਣੀ ਸਟਾਰਟ ਹੋ ਜਾਂਦੀ ਏ। ਔਰ ਜਦ ਤੱਕ ਉਹ ਆਪਣੀ ਏਜ ਚ ਅੱਛਾ ਖਾਸਾ ਏਜ ਚਾਲੀ ਪਲੱਸ ਹੋ ਜਾਏਗਾ, ਪੰਜਾਹ ਪਲੱਸ ਹੋ ਜਾਏਗਾ ਤਾਂ ਉਹਦੀ ਅਰਨਿੰਗ ਅੱਛੀ ਖਾਸੀ ਆਏਗੀ।
ਹੂੰ-ਹੂੰ।
ਸੋਰਸ ਏ ਨਾ
ਹਾਂ ਓ
ਆ ਦੇ ਹੁਣ ਜਿਹਦੇ-ਜਿਹਦੇ ਪੇਰੈਂਟਸ ਯੂਟਿਊਬਰ ਨੇ ਜਿਹਦੇ ਪੇਰੈਂਟਸ ਕੋਂਟੈਟ ਕ੍ਰੀਏਟਰ ਨੇ ਅਤੇ ਉਹਨਾਂ ਵਾਸਤੇ ਪਲੱਸ ਪੁਆਇੰਟ ਸਾਡਾ ਬੱਚਾ ਹੋਇਆ। ਅਸੀਂ ਉਹਦੀ ਉਹ ਕਰਾਂਗੇ ਅਤੇ ਕਿਉਂਕਿ ਉਹਦਾ ਸਾਡੇ ਜ਼ਰੀਏ ਉਹਨੂੰ ਵੀ ਲੋਕ ਫੋਲੋ ਕਰਨਗੇ।
ਹਾਂ ਉਹ ਤਾਂ ਹੈ।
ਇਦਾ ਸੋਰਸ ਏ ਅਸੀਂ ਲੋਕ ਸੋਚਦੇ ਹਾਂ। ਐਸਾ ਹੁੰਦਾ ਐਸਾ ਹੁੰਦਾ ਲੇਕਿਨ ਜੇ ਅਸੀਂ ਕ੍ਰੀਏਸ਼ਨ ਸਟਾਰਟ ਕਰੋਂਟਟ੍ਰਸ਼ਨ ਕ ਪਲੱਸ ਪੁਆਇੰਟ ਵੀ ਆਂਦਾ, ਮਾਈਨਸਆਇੰਟ ਵੀ ਆਂਦਾ ਹੁੰਦਾ ਕਰਦੇ ਪਏ ਨਾ ਕਰਦੇ ਪਏਓ ਤੇ ਤੁਹਾਡਾ ਅੱਛਾ ਖਾਸਾ ਤੁਹਾਡਾ ਏ ਅਰਨਿੰਗ ਆਉਣੀ ਸਟਾਰਟ ਹੋ ਜਾਏਗੀ ਤੋ ਅੱਛਾ ਹੈ ਮਤਲਬ ਅਗਰ ਤੁਸੀਂ ਮਨ ਨਾਲ ਕਰਦੇ ਰਹੋ ਤੇ ਇਸ ਬੈਟਰ ਕੰਮ ਤਾਂ ਕੋਈ ਹੋਰ ਹੈ ਵੀ ਨੀ ਮੇਰੀ ਆ ਇਹ ਮੇਰੀ ਇਹ ਦੂਸਰੀ ਐ ਬਸ
ਕੀਤੀ ਨੀ ਤੁਸੀਂ ਕਿਸੇ ਹੋਰ ਨੂੰ ਕਾਲ
ਨਹੀਂ ਮੇਰੀ ਜ ਮੇਰਾ ਜਿਹਾ ਪਹਿਲਾ ਦਿਨ ਹੀ ਜਸਟ ਦੋ ਹੀ ਕੀਤੀਆਂ ਇਹ ਦੋ ਹੀ ਤੁਹਾਨੂੰ ਹੀ ਕੀਤੀਆਂ ਉਸ ਤੋਂ ਇਲਾਵਾ ਅਜੇ ਕਿਸੇ ਨੂੰ ਨੀ ਕੀਤੀਆਂ
ਅੱਛਾ-ਅੱਛਾ ਤੇ ਨਹੀਂ ਕਰਲੋ ਸਾਰੀਆਂ ਨੂੰ ਜਲਦੀ ਕੰਪਲੀਟ ਕਰ ਲੋ ਆਪਣਾ ਟਾਸਕ
ਤੁਹਾਡੀ ਕਿਤਨੀ ਹੋ ਗਈਆਂ
ਮੇਰੀਆਂ ਹੋ ਗਈਆਂ ਤਿੰਨ ਹੋ ਗਈਆਂ
ਅੱਜ
ਹਾਂ
ਦੱਸ ਹੋ ਗਈਆਂ?
ਨਹੀਂ ਆਈ ਏ ਹੁਣ ਦਸਵੀਂ ਹੋ ਜਾਊਗੀ ਏ ਤੁਹਾਡੀ ਡੀ ਅ ਤੁਸੀਂ ਕੀਤੀਆਂ ਨੇ ਕਾਲ ਦਸ ਹੋ ਗਈਆਂ
ਮਤਲਬ ਮਗ ਤੁਹਾਡੀਆਂ ਖੁਦ ਦੀਆਂ ਦੱਸ ਹੋ ਗਈਆਂ ਨੇ ਸਿਰਫ਼ ਪੰਜ ਹੋਈਆਂ ਤੁਹਾਡੇ ਖੁਦ ਦੀਆਂ
ਨਹੀਂ ਮੇਰੀਆਂ ਖੁਦ ਦੀਆਂ ਦਸ ਹੋ ਗਈਆਂ
ਬੜੀ ਸ
ਕਿਹਾ ਮੈਂ ਹੋਰਾਂ ਨੂੰ ਵੀ ਤੁਹਾਡੇ ਤੁਸੀਂ ਮੇਰੀਆਂ ਦੋ ਕ ਪਹਿਲੇ ਅਸੀਂ ਦੋ ਕਰ ਲਈ ਇੱਕ ਪਹਿਲੇ ਕੀਤੀ ਗੱਲ ਇੱਕ ਹੁਣ ਕੀਤੀ ਗੱਲ ਦੋ ਹੋ ਤੁਸੀਂ ਅੱਠ ਮੈਂ ਤਿੰਨ ਬੰਦਿਆਂ ਨੇ ਹੋਰ ਮੈਨੂੰ ਕੀਤੀਆਂ ਸੀ ਉਨਾਂ ਉਨਾਂ ਨੂੰ ਮੈਂ ਕਰਵਾਈਆਂ ਐ ਤਾਂ ਅੱਠ ਮੇਰੀਆਂ ਹੋਈਆਂ ਸੀ ਹਾਂ ਤੇ ਇਹ ਬਾਕੀ ਦੋ ਤੁਸੀਂ ਕਰਾ ਤੀਆਂ ਹੋ ਗਈਆਂ ਦੱਸ।
ਲੋਕ ਫ੍ਰਰੀ ਨੀ ਹੈ ਨਾ ਫ੍ਰਰੀ ਹੋਣ ਤਾਂ
ਮੈਂ ਕਰ ਦੇਣੀਆ ਸੀ ਪੂਰੀਆਂ ਇਸ ਵੇਲੇ ਤੱਕ ਬਟ ਲੋਕ ਐਕਟਿਵ ਹੀ ਨਹੀਂ ਹੈ ਦੇਖੋ ਜੋ ਤੁਹਾਨੂੰ ਮੇਰਾ ਇਹ ਮੇਰਾ ਇਹ ਕਿ ਜੋ ਮੈਨੂੰ ਲਾਈਫ ਵਿੱਚ ਟੋਕਸ ਮਿਲ ਦੇ ਆ ਨਾ ਮੈਂ ਉਹਨੂੰ ਜਲਦ ਤੋਂ ਜਲਦ ਕਰਨਾ ਗਾ ਆਪਣੀ ਟਾਸਕ ਕੰਪਲੀਟ ਕਰੋ ਰੇ ਫ੍ਰਰੀ ਹੋ ਦੇਟਸ ਇਟ ਤੇ ਮੈਂ ਬੜੇ ਪੈਸੇ ਕੀਤੇ ਤੇ ਗਰੁੱਪ ਚ ਮੈਂ ਕੋਈ ਹੈਗਾ ਫ੍ਰਰੀ ਤੇ ਬੋਲੋ
ਆ ਸੰਡੇ ਦੇ ਨਾ ਵੀਕੇਂਡ ਸਭ ਫਰੀ ਵਹਲੇ ਸ ਆਰਾਮ ਕਰਦੇ ਵ ਹੋਣਗੇ
ਨਹੀਂ ਐਕਟਿਵ ਐਕਟਿਵ ਮੈਂ ਦੇਖਿਆ ਇਸ ਗਰੁੱਪ ਲੋਕ ਐਕਟਿਵ ਨੀ
ਹਾਂ
ਟਾਈਮ ਨਹੀਂ ਹੈ।
ਠੀਕ ਹੈ ਫੇਰ
ਠੀਕ ਹੈ।
ਠੀਕ ਹੈ ਸਾ